ਠੀਕ ਏ ਭਾਜੀ।
ਹਾਂਜੀ
ਹੈਲੋ।
ਹਾਂਜੀ ਦਸ ਵੀ
ਹੋਰ ਭਾਜੀ ਕੀ ਹਾਲ ਚਾਲ ਨੇ।
ਤੁਸੀਂ ਸੁਣਾਓ, ਕੀ ਹਾਲ ਚਾਲ ਏ।
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਹੋ?
ਬਸ ਹੁਣੇ ਰੋਟੀ ਖਾਧੀ ਸੀ, ਤੁਹਾਨੂੰ ਯਾਦ ਕਰਦੇ ਪਏ ਸੀਂ। ਤੇ ਫੇਰ ਮੈਂ ਕਿਹਾ ਚੱਲ ਤੁਹਾਨੂੰ ਲਾਣੇ ਆ ਫੋਨ, ਇੰਨੇ ਅੰਬ ਖਾਣ ਲੱਗ ਗਏ ਸੀ, ਤੁਹਾਡਾ ਫੋਨ ਈ ਆ ਗਿਆ।
ਅੱਛਾ।
ਹੂੰ।
ਠੀਕ ਹੈ ਠੀਕ ਹੈ, ਮੈਂ ਵੀ ਬਸ ਹੁਣੇ ਡਿਨਰ ਕੀਤਾ ਤੇ ਉੱਪਰ ਆਏ ਹ ਵੋਕ ਕਰਨ। ਬਸ ਸੈਰ ਹੀ ਕਰ ਰਹੇ ਸੀ।
ਹੂੰ, ਅੱਛਾ, ਵੋਕਿੰਗ ਕਰ ਰਹੇ ਹੋ?
ਹਾਂਜੀ ਹਾਂਜੀ। ਉਹ ਅੱਜ ਡਿਨਰ ਵਿੱਚ ਬਾਹਰ ਦਾ ਖਾਧਾ ਨਾ, ਵਾਈਫ ਦਾ ਓਡਰ ਸੀ ਬਾਹਰੋਂ ਲੈ ਕੇ ਆਓ।
ਫਿਰ ਸਾਨ ਵੀ ਖੁਆਓ ਕਦੀਂ।
ਹਾਂਜੀ।
ਸਾਨ ਵੀ ਖੁਵਾਓ ਕਦੀ ਬਾਹਰ ਦਾ। ਹੈਲੋ, ਆਵਾਜ਼ ਨਹੀਂ ਆਂਦੀ।
ਖੁਆਨੇ ਆ ਭਾਜੀ ਕਦੀ ਕਦੀ ਡਿਮਾਂਡ ਕਰਦੀ। ਫਿਰ ਮਨਾ ਨੀ ਕਰ ਸਕਦੇ ਨਾ।
ਹਾਂ, ਆਪਾਂ ਤੇ ਵੇਖੋ ਪਤਾ ਕੀ ਏ ਬਾਹਰ ਤਾਂ ਬਿਲਕੁਲ ਨਹੀਂ ਖਾਂਦੇ, ਆਪਾਂ ਤੇ ਹਰ ਚੀਜ਼ ਘਰ ਹੀ ਬਣਾਂਦੇ ਹਾਂ, ਕਿਉਂਕਿ ਫਾਸਟ ਫੂਡ ਹੋ ਗਿਆ, ਸਭ ਸਮਾਨ ਨਾ ਆਪਣਾ ਖ਼ਰਾਬ ਕਰਦਾ ਹੈਨਾ।
ਹਾਂਜੀ ਹਾਂਜੀ, ਨਹੀਂ ਨਹੀਂ ਵੀਰ ਜੀ ਆਪਾਂ ਫਾਸਟ ਫੂਡ ਤੇ ਲਿਆਏ ਨੀ ਪਰ ਘਰ ਤੇ ਉਹ ਖਾਧੀ ਹੈ, ਹਾਂਜੀ ਕਿਉਂਕਿ ਉਹ ਗੈਸਟ ਆਏ ਨੇ ਨਾ ਲੇਟ ਹੋ ਗਏ ਸੀ, ਤੇ ਗੈਸਟਾਂ ਨੂੰ ਕਿਹਾ ਸੀ ਵੀ ਆਪਣਾ ਡਿਨਰ ਕਰ ਲੋ
ਹੋਈ ਹੂੰ ਤੁਹਾਡੀ ਹਾਂ ਤੁਹਾਡੀ ਮਿ ਨਾਲ ਹੋਈ ਸੀ ਮੇਰੀ ਗੱਲ ਸ਼ਾਮੀ ਸ਼ਾਮੀ ਜੀ ਹੋਰ ਉਹ ਕਹਿੰਦੇ ਪੇ ਇਹ ਕਿ ਅੱਜ ਗੈਸਟ ਨੇ ਆਣਾ ਇਨਵੀਟੇਸ਼ਨ ਹੋਣਾ ਦੇਣ ਆਣਾ ਹੋਣਾ ਤੁਹਾਡਾ ਤੁਹਾਨੂੰ ਅੱਛਾ-ਅੱਛਾ ਫਿਰ ਤੁਹਾਡੀ ਆਪਣਾ ਕੱਲ ਤੇ ਫਿਰ ਤੁਹਾਡੀ ਡੀਨਰ ਹੋਣਾ ਕੱਲ ਤੇ ਕੱਲ ਤੇ ਆਪਣਾ ਡਿਨਰ ਹੋਣਾ ਬਾਹਰ ਮੈਨੂੰ ਲੱਗਦਾ।
ਨਹੀਂ ਕੱਲ ਲੰਚ ਹੈਗਾ ਸਾਡਾ ਬਾਹਰ
ਆਜੋ ਫਿਰ ਡਿਨਰ ਤੇ ਸਾਡੇ ਅੱਲ ਆ ਜਾੳ।
ਹਾਂ-ਹਾਂ ਡਿਨਰ ਤਾਂ ਤੁਹਾਡੇ ਵੱਲ ਕੋਈ ਗੱਲ ਨੀ ਦੇਖਣੇ ਆ ਭਾਜੀ ਕੱਲ੍ਹ ਦੇ ਕੱਲ੍ਹ ਦੇਖਣੇ ਆ
ਮੂਰਤ
ਸਗੋਂ ਅੱਜ ਫਰੈਂਡ ਦਾ ਵੀ ਫੋਨ ਆਇਆ ਸੀ। ਉੱਥੇ ਵੀ ਨੀ ਗਿਆ। ਉਹ ਵੀ ਕਿੰਨੇ ਦਿਨਾਂ ਤੋਂ ਮਿਲਿਆ ਨੀ।
ਠ ਬੱਚੇ ਠੀਕ ਨੇ ਅੱਛਾ-ਅੱਛਾ, ਬਸ ਠੀਕ ਨੇ ਸੁੱਤੇ ਦੇ ਆ।
ਅੱਛਾ ਤੇ ਆ ਗਏ।
ਹਾਂਜੀ। ਹਾਂ ਬਸ ਸਾਡੇ ਨਾ ਇੱਧਰ ਬੱਚਿਆਂ ਦੀ ਆਪਣਾ ਪੰਦਰਾਂ ਮਈ ਤੋਂ ਛੁੱਟੀਆਂ ਪੈ ਗਈਆਂ ਸੀ ਤੇ ਆਪਣਾ ਇਸ ਕਰਕੇ ਉਹ ਉਦੋਂ ਹੀ ਆ ਗਏ ਸੀ। ਆਪਣਾ
ਅੱਛਾ। ਅੱਛਾ ਪੰਦਰਾਂ ਦਿਨ ਵਾਸਤੇ ਲੱਗਦਾ, ਤੁਸੀਂ ਭੇਜਿਆ ਜਾਦਾ ਦਿਨ ਦੂਰ ਰਹਿ ਨੀ ਸਕਦੇ। ਦੇ
ਹਾਂਜੀ- ਹਾਂਜੀ।
ਹੋਰ ਤੁਸੀਂ ਗਏ ਸੀ। ਆਪਣਾ ਉੱਧਰ ਅਪਣੇ ਦੋਸਤ ਘਰ ਤੁਸੀਂ ਕਹਿ ਰਹੇ ਸੀ ਬਈ ਮੈਂ ਆਪਣੇ ਯਾਰ ਘਰ ਜਾਣਾ। ਸ਼ਾਮ ਨੂੰ
ਗਿਆ ਸੀ। ਗਿਆ ਸੀ। ਮੈਂ
ਅੱਛਾ, ਮਿਲਿਆ ਫਿਰ ਉਹ ਅੱਛਾ
ਹੋਰ ਸੁਣਾਓ।
ਹਾਂਜੀ।
ਮੈਂ ਕਿਹਾ ਹੋਰ ਸੁਣਾਓ। ਸ਼ੋਪਿੰਗ ਵਗੈਰਾ ਕਿੱਥੋਂ ਕਰਦੇ ਹੋ? ਔਨਲਾਈਨ ਕਰਦੇ ਆ, ਮਾਰਕੀਟ ਚ ਜਾਂਦੇ
ਬਜ਼ਾਰੋ ਭਾਜੀ ਹੁਣ ਉਮੀਦ ਕਿੱਥੇ ਓਨਲਾਇਨ ਮਗਾਲੋ ਫਿਰ ਆਨਾ ਨੀ ਪੰਜ ਛੇ ਦਿਨ ਬਾਦ ਏ ਫੇਰ ਵਾਪਸ ਫੇਰ ਰਿਟਰਨ ਕਰਨ ਦਾ ਹੈਗਾ ਫ ਪੇਮੈਂਟ ਵੀ ਲੇਟ ਆਉਂਦੀ ਆ ਰਿਟਰਨ ਕਰੋ ਤੇ
ਬੜੇ ਪੰਗੇ ਜੇ ਅੱਜਕੱਲ ਨਾ
ਕਈ ਵਾਰੀ ਆਨਾ ਔਨਲਾਈਨ ਫ ਜਿੱਦਾਂ ਔਡਰ ਕਰਕੇ ਮੰਗਵਾ ਲਈ ਦਾ ਫਿਰ ਸਾਹਮਣੇ ਆ ਕੇ ਫਿਰ ਪਸੰਦ ਨਹੀਂੀ ਆਉਂਦਾ
ਹਾਂ ਫਿਰ ਤੁਹਾਨੂੰ ਪਤਾ ਰੀਟਰਨ ਦਾ ਵੀ ਆਪਸ਼ਨ ਅੱਜ ਕਲ ਕਇ ਚੀਜ਼ਾਂ ਚ ਨਾ ਰਿਟਰਨ ਦਾ ਵੀ ਆਪਸ਼ਨ ਆਉਂਦਾ ਕਈ ਚੀਜ਼ਾਂ
ਹਾਂਜੀ ਹਾਂਜੀ ਉਹ ਕਈ ਵਾਰੀ ਚੀਜ਼ਾਂ ਮੰਗਾਈਆਂ ਨੇ ਆਪਣਾ ਵਾਪਿਸ ਹੀ ਨਹੀਂ ਲੈਤੀਆਂ ਉਹਨਾਂ ਨੇ ਉਹ ਫੇਿਰ ਥੋੜ੍ਹਾ ਦਿੱਕਤ ਹੁੰਦੀ ਹੈ ਮਨ ਵੀ ਉੱਠ ਜਾਂਦਾ ਬਈ ਫਰੋਡ ਵਾਲਾ ਕੰਮ ਹੈਗਾ ਬ ਜਾਂ ਤੇ ਨਕਲੀ ਚੀਜ਼ਾਂ ਦੇ ਦਿੰਦੇ ਨੇ ਕੁਆਲਿਟੀ ਨਹੀਂ ਆਉਂਦੀ ਹੁਣ ਪ੍ਰੋਡਕਟ ਦੀ ਨਾ ਉਹਨਾਂ ਦੀ ਤਾਂ ਕਰਕੇ ਥੋੜਾ ਦੇਖ ਕੇ ਮੰਗਵਾਉਣਾ ਪੈਂਦਾ ਏ
ਹਾਂ
ਤੁਸੀਂ ਔਨਲਾਈਨ ਕਰ ਰਹੇ ਹੋਗੇ ਸ਼ੋਪ ਅੱਜ ਕੱਲ
ਆਪਣਾ ਓਨ ਲਾਈਨ ਹੀ ਆਫ ਲਾਈਨ ਹੀ ਬਰਾਬਰ ਹੀ ਹੈਗਾ ਆਪ ਦੁਕਾਨਾਂ ਵਗੈਰਾ ਤੇ ਆਪਾਂ ਇਥੇ ਸਾਡੇ ਇਥੇ ਹੋਲਸੇਲ ਦੀ ਕਾਫੀ
ਅੱਛਾ ਅੱਛਾ ਹਾਂਜੀ ਹਾਂਜੀ ਹੋਰ ਕਾਰੋਬਾਰ ਕਿਵੇਂ ਚੱਲ ਰਿਹਾ ਤੁਹਾਡਾ?
ਦਾ ਜਾ ਆਜ ਕੱਲ ਅਜ ਕਲ ਬੰਦ ਪਏ ਹੋਏ ਨੇ, ਮਦਾ ਚਲ ਰਿਹਾ ਥੋੜਾ, ਇਸ ਚੱਕ ਕਰ ਵਿੱਚ ਨਾ ਥੋੜਾ ਆਪਣਾ ਕੰਮ ਘਟ ਹੈ ਨਾਲ ਪਿੱਛੋ ਪੇਮੈਂਟ ਨੀ ਆ ਰਹੀ ਕਾਫੀ ਟਾਈਮ ਤੋਂ ਨਾ ਪਿੱਛੇ ਪੇਮੈਂਟ ਰੁਕੀ ਦੀ, ਡਉ ਕਲੀਅਰ ਹੀ ਨਹੀਂ ਆ ਰਿਹਾ ਹਮ
ਸਗੋ ਕੱਚੇ ਕੰਮ ਦੀ ਮਾਰਕੀਟ ਵੱਧਦੀ ਜਾ ਰਹੀ ਭਾਜੀ ਤੇ ਉਝ ਗਾਹਕੀ ਹੈ ਨੀ
ਹਾਂਜੀ
ਹੋਰ ਸੁਣਾਓ ਤੁਸੀਂ ਨਵੀ ਤਜ਼ੀ ਕੁਛ
ਹਮ ਹਮ ਹੋ ਤੇ ਹੈ
ਗਲਾਸਇਜ਼ ਉਹ ਤੁਹਾਡੇ ਗਲਾਸਿਸ ਹੋ ਗਏ ਨੇ ਤਿਆਰ
ਹਾਂਜੀ ਹਾਂਜੀ ਬਣ ਗਏ ਨੇ
ਅੱਛਾ ਅੱਛਾ ਨਹੀਂ ਉਹ ਮੇਰੀ ਵਾਈਫ ਪੁੱਛ ਰਹੇ ਸੀ ਬ ਤੁਸੀਂ ਕੋਈ ਆਪਣੇ ਸਪੈਕਸ ਬਣਾਣੇ ਦਿੱਤੇ ਹੋਣੇ ਨੇ
ਹਾਂ ਹਾਂ ਉਹ ਮੈਂ ਲੇਂਸ ਕਾਰਟ ਨੂੰ ਦਿੱਤੇ ਸੀ ਤੇ ਉਹਨਾਂ ਦੀ ਮੈਨੂੰ ਹਜੇ ਮੈਂ ਲਿਆ ਦਿੱਤੇ ਆਪਣਾ ਉੱਧਰ ਨਹੀਂ ਲੈਂਸ ਕਾਰਟ ਆਰਕਡਰ ਪਾਇਆ ਸੀ ਉਧਰ ਜਾਈਦਾ ਹੋਰ ਨਾ ਆਪਣਾ ਮੈਨੂੰ ਲੋਕਲ ਪਸੰਦ ਨਹੀਂ ਆਉਂਦੇ। ਸ਼ੁਰੂ ਤੋਂ ਲੈਂਸ ਕਾਰਟ ਮੈ ਪਾਨਾ ਵਾ ਐਕਚਲ਼ੀ ਸਪੈਕਸ ਵਗੈਰਾ, ਬਸ ਹੁਣ ਬਸ ਹੁਣ ਤੇ ਮੈਂ ਦੇਰਾ ਦੂੰਨ ਦੇਖਿਆ ਸੀ ਹੋਰਸਪਿਟਲ ਤੇ ਆਪਣਾ ਤਬੀਅਤ ਹੋ ਉਹ ਮੈਂ ਦੇਹਰਾਦੂਨ ਹੋਸਪਿਟਲ ਦੇਖਿਆ ਸੀ। ਔ ਥੇ ਆਪਣਾ ਉਧਰ ਦੇ ਓਪਰੇਸ਼ਨ ਕਰਾਣਾ ਸੀ ਅੱਖਾਂ ਦਾ।
ਅੱਛਾ। ਇੱਕ ਏਧਰ ਚੰਡੀਗੜ੍ਹ ਸਾਈਡ ਵੀ ਹੈ ਨੇ, ਆਈ ਅੱਖਾਂ ਚੈੱਕ ਕਰਨ ਵਾਲਾ ਨਾ।
ਹਾਂਜੀ-ਹਾਂਜੀ।
ਓਧਰ ਵੇਖ ਲੋ ਤੁਸੀਂ, ਓਧਰ ਸਗੋਂ ਚੰਡੀਗੜ੍ਹ ਤੁਹਾਨੂੰ ਪਤਾ ਬਹੁਤ ਬ੍ਰੈਂਡ ਹੈਗੇ ਨੇ।
ਹੂੰ-ਹੂੰ।
ਤੇ ਤੁਹਾਡੇ ਵਧੀਆ-ਵਧੀਆ ਗਲਾਸਿਸ ਵਗੈਰਾ ਦੀ ਕੰਪਨੀਆਂ ਨੇ।
ਹੂੰ।
ਬੜਾ ਕੁੱਛ ਹੈਗਾ ਉੱਥੇ ਤੁਸੀ ਉੱਧਰ ਦੇਖਲੋ ਟਰਾਈ ਕਰਕੇ, ਜਦੋਂ ਇਧਰ
ਹੂੰ।
ਏ ਕਰਵਾ ਰੇ
ਅੱਛਾ-ਅੱਛਾ।
ਹਾਂਜੀ ਬਾਈ?
ਮੈਂ ਕਿਹਾ ਆਪਣੇ ਆਪਾਂ ਤੇ ਲੇੰਸ ਕਾਰਟ ਤੇ ਜਾਈਦਾ, ਹੋਰ ਤੇ ਕੋਈ ਗੱਲ ਨੀ।
ਵਧੀਆ ਗੱਲ ਏ, ਬੰਦਾ ਇੱਕ-ਇੱਕ ਪਾਸੇ ਹੀ ਹੁੰਦਾ ਨਾ। ਜਿੱਥੋਂ ਵਧੀਆ ਚੀਜ਼ ਮਿਲ ਰਹੀ ਐ, ਬੰਦਾ ਉੱਧਰ ਹੀ ਰੇਂਦਾ ਏ।
ਹਾਂਜੀ, ਹੂੰ-ਹੂੰ।
ਡੇ ਵਲ ਹੁੰਦੀ ਐ, ਬਜਟ ਦੇ ਵਿਚ ਆ ਜਾਂਦਾ ਏ, ਸਮਾਨ ਵੀ।
ਹਾਂਜੀ-ਹਾਂਜੀ।
ਹਾਂ ਜੀ, ਨਾਲੇ ਤੁਹਾਨੂੰ ਤੁਹਾਡੇ ਪਸੰਦ ਦੀ ਚੀਜ਼ ਮਿਲ ਰਹੀ ਹੋਰ ਕੀ ਚਾਹੀਦਾ ਏ?
ਹਮ ਹੁੰ-ਹੁੰ-ਹੁੰ-ਹੁੰ। ਹੋਰ ਸੁਣਾ ਘਰ ਸਬ, ਬਸ ਵਧੀਆ, ਅੱਜ ਜਿਵੇਂ ਆਪਾਂ ਹੁਣ ਉਪਮਾ ਬਣਾਇਆ ਸੀ, ਬੜਾ ਹੀ ਸਵਾਦ ਬਣਿਆ, ਪਹਿਲੇ ਸੋਚਿਆ ਸੀ ਤੁਹਾਨੂੰ ਭੇਜੀਏ, ਫਿਰ ਆਉਣ ਜਾਣ ਵਾਲਾ ਨੀ ਹੈ ਕੋਈ।
ਹਾਂਜੀ-ਹਾਂਜੀ ਕੋਈ ਗੱਲ ਨੀ, ਕੱਲ ਤੁਹਾਡੇ ਉੱਧਰ ਹੀ ਆ ਰਹੇ ਆ, ਜਿਨ੍ਹਾਂ ਘਰ ਸਾਡਾ ਲੰਚ ਹੈਗਾ, ਫੇਰ ਦੇਖਦੇ ਹਾਂ ਮਿਲਣੇ ਹਾਂ ਤੁਹਾਨੂੰ ਵੀ, ਅਗਰ ਸ਼ਾਮ ਨੂੰ ਟਾਈਮ ਰਿਹਾ ਤੇ, ਜੇ ਕੰਮ ਵਿੱਚ ਜਾਣਾ ਹੋਇਆ ਫਿਰ ਥੋੜ੍ਹਾ ਔਖਾ ਜਿਹਾ
ਅੱਛਾ-ਅੱਛਾ। ਹੋਰ ਸੁਣਾ? ਤੁਸੀਂ ਅਪ ਮੈ ਕਿਆ ਤੁਸੀ ਜਿਵੇੰ ਸਲੀਪਰ ਵਗੈਰਾ ਹੋ ਗਏ, ਏ ਅਹ ਕਿਹੜੀ ਕੰਪਨੀ ਦੇ ਯੂਜ ਕਰਦੇ ਹੋ?
ਕੀ ਚੀਜ਼ ਭਾਜੀ?
ਠੀਕ ਹੈ-ਠੀਕ ਹੈ। ਠੀਕ ਏ। ਠੀਕ ਹੈ, ਜੇੜ੍ਹੇ ਆਪਾਂ ਡੇਲੀ ਯੂਜ
ਸਲੀਪਰ
ਹਾਂ ਮੈਂ ਤੇ ਬਾਟਾ ਦੀ ਲੀਤੀ ਹੁਣ ਪਿੱਛੇ ਜੀ
ਅੱਛਾ ਨੀ ਮੈਂ ਤੇ ਕਰੋਕਸ ਮੰਗਵਾਏ ਸੀ
ਨਹੀਂ ਤੇ ਭਾਜੀ ਮੰਗਵਾਏ ਸੀ ਉਹੀ ਉਹ ਪਾਏ ਯ ਸਲੀਪਰ ਹੁੰਦੀ ਹੈ ਤੇ ਮੇਰੀ ਹਾਂਜੀ
ਨਹੀਂ ਸਰ ਅਹ ਜੋ ਮੇਰੇ ਕਰੋਕਸ ਹੈਗੇ ਨੇ ਉਹ ਦੋਨੋ ' ਪੈ ਜਾਂਦੇ ਨਾ ਸਮਰ ਚ ਵੀ ਗਰਮੀਆਂ ' ਵੀ ਅਤੇ ਸਰਦੀਆਂ ' ਵੀ ਪੈ ਜਾਂਦੇ ਨੇ ਕੈਜੂਅਲ ਹੈਗੇ ਨਾ
ਜਾਂ ਸਲੀਪਰ ਚ ਮੰਗਵਾਾਈ ਦੀ ਇਹੇ ਫਿਰ ਯੂ ਯੂ ਐਸ ਪੀ ਏ ਦੀ ਮੰਗਵਾ ਲਈ ਦੀ ਹੈ ਨੋਰਮਲੀ
ਫੂਮਾ ਵਗੈਰਾ ਹੋ ਗਿਆ ਐਡੀਡਾਸ ਹੋ ਗਿਆ ਇਹਨਾਂ ਦੀ ਚੱਲ ਜਾਂਦੀ ਹੈ
ਹਾਂਜੀ ਭਾਜੀ
ਮੈਂ ਤੇ ਮੰਗਵਾਈ ਸੀ ਬਟ ਮੈਨ ਥੋੜੀ ਕੰਫਰਟ ਨਹੀਂ ਲੱਗੀ ਵਾਪਿਸ ਕਰਕੇ ਰਿਟਰ ਫਿਰ ਮੈਂ ਆਪਣਾ ਰਿਫੰਡ ਲੈਂਦਾ ਠੀਕ ਹੈ ਬਾਕੀ ਲਿਖਤੀ ਸੀ ਉਹ ਬੜੀ ਅੱਛੀ ਨਿਕਲੀ ਡੇਢ ਮਹੀਨਾ ਹੁੰ ਗਿਆ ਤਾਂ ਕਾਫੀ ਦੇਰ ਤੋਫ ਨੇ ਉਹਦੇ ਮਤਲਬ ਠੰਡ ਦੇ ਵਿੱਚ ਸਾਰੇ ਨਾ ਬਹੁਤ ਅੱਛਾ
ਕੰਫਰਟੇਬਲ ਹੈਗੀ ਨਾ ਬਾਜੀ ਲੈਣ ਦਾ ਬੈਨੀਫਿਟ ਹੈ ਸਾਰਾ ਦਿਨ ਪੈਰੀ ਚ ਰਹਿਣੀ ਹੈ ਚੱਪਲ ਪੈਰੀ ਨੰਗੇ ਤੇ ਘੁੰਮਣਾ ਨੀ ਕਿਸੇ ਨੇ ਨਾਲੇ ਆਉਣਾ ਜਾਣਾ ਹੁੰਦਾ ਬਾਹਰ
ਹਾਂ ਗਰਮੀ ਨਾ ਗਰਮੀ ਕਰਕੇ ਨਾੈਂ ਟਮਦੀ
ਹਾਂਜੀ ਹਾਂਜੀ ਸੈਂਡਲ ਵਗੈਰਾ ਵੀ ਰੱਖੇ ਦੇ ਨੇ ਪਰ ਘੱਟ ਪੈਂਦੇ ਨੇ
ਬਈ ਗਰਮੀ ਵਗੈਰਾ ਨੜਨੀ ਹੈ ਫਿਰ ਉਤਾਰਨੀ ਚ ਵੀ ਈਜ਼ੀ ਹੈ
ਸੈਂਡਲ ਨਾ ਪਤਾ ਹੈ ਕਿ ਹੈ ਸੈਂਡਲ ਵੈਗੇਰਾ ਨਾ ਬ ਕਦੀ ਪਾਏ ਫ ਬ ਬਰ ਹੋ ਗਿਆ ਸਨੀਕਰ ਲ ਸ਼ੂ ਸ਼ੂ ਸਨੀਕਰਦੇ ਮਤਲਬ ਸੋਰਟਸ ਨੂੰ ਪਸੰਦ ਨਿਕਤ ਜਾਂਦਾ ਮੋਅ
ਨਈਂ, ਨਈਂ ਭਾਜੀ ਸਨੀਕਰਸ ਮੈਂ ਨਹੀਂ ਪਸੰਦ ਨੇ
ਹਾਂ, ਅਸੀਂ ਪੂਅਮਾਂ ਦੇ ਲਿਤੇ ਸੀ। ਹਾਂ, ਪੂਅਮਾਂ ਦੇ ਮੈਂ ਵੀ ਪਿੱਛੇ ਲਿੱਤੇ ਸੀ, ਹਾਂ ਪਿੱਛੇ ਲਿੱਤੇ ਸੀ, ਮੈਂ ਮਹਾਰਾਸ਼ਟਟਰ ਗਿਆ। ਨਾ ਉਤਰੈਗੀ ਬੜੇ ਅੱਛੇ ਨੇ।
ਚਲੋ ਠੀਕ ਐ ਵੀਰ ਜੀ, ਮੈਂ ਕਰਨਾ ਗੱਲ ਮੈਂ ਨੀਚੇ ਚੱਲਿਆ ਸੀ।
ਕਿ ਸਤਿ ਸ਼੍ਰੀ ਅ